ਹੈਲੋ
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
ਵਧੀਆ, ਜੀ ਤੁਸੀਂ ਦੱਸੋ।
ਘਰ ਵਧੀਆ ਜੀ ਘਰ ਸਭ ਠੀਕ ਨੇ।
ਹਾਂਜੀ, ਤੁਸੀਂ ਆਪਣਾ ਦੱਸੋ ਤੁਹਾਡੇ ਘਰੇ ਠੀਕ ਨੇ ਸਾਰੇ।
ਵਧੀਆ -ਵਧੀਆ ਹੋਰ ਰੋਟੀ ਬਣਾ ਲਿਤੀ
ਨਹੀਂ ਹਲੇ ਬਣਾਵਾਂਗੇ। ਅੱਜ ਖਿਚੜੀ ਸੋਚ ਰਹੇ ਹਾਂ। ਉਹ ਤੁਹਾਨੂੰ ਪਤਾ ਫੇਰ ਗਰਮ-ਗਰਮ ਹੀ ਵਧੀਆ ਲੱਗਦੀ ਜੇ।
ਸਹੀ ਗੱਲ ਏ।
ਹਾਂਜੀ, ਫੇਰ ਇਹ ਕੰਮ ਤੋਂ ਵੀ ਲੇਟ ਆਂਦੇ ਨੇ। ਉਹਦੇ ਕਰਕੇ ਫਿਰ ਅਸੀਂ ਹੁਣ ਕੀ ਬਣਾਨੀ ਏ। ਥੋੜੇ ਜਿਹੇ ਇਹਨਾਂ ਨਿਆਣਿਆਂ ਨੂੰ ਚਾਰ ਸਾਢੇ ਚਾਰ ਪੰਜ ਵਜੇ ਦੇ ਕੋਲ- ਕੋਲ। ਤੇ ਤਿੰਨ ਸਾਢੇ ਤਿੰਨ ਰੱਖਾਂਗੇ?
ਅੱਛਾ।
ਹਾਂਜੀ, ਹੋਰ ਤੁਸੀਂ ਦੱਸੋ। ਤੁਹਾਡੇ ਘਰ ਠੀਕ ਨੇ ਤੁਸੀਂ।
ਹੂੰ ਵਧੀਆ- ਵਧੀਆ ਨਹੀਂ- ਨਹੀਂ ਅਸੀਂ ਤੇ ਨਾਸ਼ਤਾ ਤੇ ਦੁਪਹਿਰ ਦੀ ਰੋਟੀ ਇੱਕ ਹੀ ਹੁੰਦੀ ਏ ਸਾਡੀੇ ਤੇ।
ਅੱਛਾ ਜੀ, ਠੀਕ ਹੈ ਜੀ ਚਲੋ। ਹੋਰ ਸੁਣਾਓ?
ਹੋਰ ਬਸ ਵਧੀਆ।
ਵਧੀਆ ਹੀ ਚਾਹੀਦਾ ਜੇ- ਵੈਸੇ ਫੋਨ ਦੇ ਕਿੰਨੇ ਹਨਾ ਇਫੈਕਟ ਹੈਗੇ ਨੇ ਵਧੀਆ ਵੀ ਹੈਗੇ ਨੇ ਕਿੰਨੇ ਸਾਈਡ ਇਫੈਕਟ ਵੀ ਹੈਗੇ ਨੇ।
ਸਹੀ ਗੱਲ ਏ।
ਕਿੰਨੇ ਮਤਲਬ ਲਗਾ ਲਓ। ਕਈ ਹੈਗੇ ਨੇ ਜਿਵੇਂ ਸੋਸ਼ਲ ਮੀਡੀਆ ਅੱਛੇ ਲਈ ਯੂਜ ਕਰਦੇ ਨੇ ਕਈ ਗਲਤ ਲਈ ਯੂਜ਼ਡ ਕਰਦੇ ਨੇ। ਹੁਣ ਤੁਸੀਂ ਜਿਵੇਂ ਲਗਾ ਲਓ। ਫੋਨ ਨੀ ਵਧੀਆ ਚੀਜ਼ ਹੈਗੀ ਹੈ ਅਗਰ ਅਸੀਂ ਕਿਤੇ ਦੂਰ ਬੈਠੇ ਹਾਂ। ਅਸੀਂ ਫੋਨ ਵੀ ਕਿਸੇ ਨੂੰ ਕਰ ਸਕਦੇ ਹਾਂ। ਅਸੀਂ ਉਹਨੂੰ ਪੂਰਾ ਐਡਰੈੱਸ ਦੇ ਸਕਨੇ ਹਾਂ ਔਰ ਜਿਵੇਂ ਲਗਾ ਲਉ ਸਾਡੀ ਪੇਮੈਂਟ ਕਿਤੇ ਪਰਸ ਵਗੇਰਾਂ ਗੁੰਮ ਹੋ ਗਿਆ। ਅਸੀਂ ਗੂਗਲ ਪੇ ਕਰ ਸਕਨੇ ਹਾਂ। ਫੋਨਪੇ ਪੀ ਟੀ ਐਮ।
ਸਹੀ ਗੱਲ ਏ ਇਹ ਬੈਨੀਫਿਟ ਹੈਗੇ ਨੇ ਹੋਰ ਕੀ।
ਹਾਂਜੀ, ਔਰ ਜਿਵੇਂ ਲਗਾ ਲਓ। ਅਸੀਂ ਪਾਠ ਕਰਦੇ ਹਾਂ। ਗੁਟਕਾ ਸਾਹਿਬ ਨਹੀਂ ਫੜ ਸਕਦੇ। ਯੂਟਿਊਬ ਦੇ ਉੱ ਤੇ ਜਾਂ ਗੂਗਲ ਦੇ ਉੱਤੇ ਅਸੀਂ ਪਾਠ ਕੱਢ ਕੇ ਅਸੀਂ ਕਰ ਸਕਨੇ ਹਾਂ। ਸਾਨੂੰ ਮਤਲਬ ਉਹ ਚੀਜ਼ ਨਹੀਂ ਹੈ। ਜਿਵੇਂ ਅਸੀਂ ਲਗਾ ਲਈਏ। ਕਿ ਹਾਂ ਵੀ ਅਸੀਂ ਬਾਹਰ ਗਏ ਹਾਂ। ਜ਼ਰੂਰੀ ਹੈ। ਅਸੀਂ ਗੁਟਕਾ ਸਾਹਿਬ ਲੈਣਾ ਤਾਂ ਹੀ ਪਾਠ ਕਰਨਾ ਜੇ ਇਸ ਚੇਂਜ ਨਾਲ ਨੀ ਹੈ।
ਸਹੀ ਗੱਲ ਏ ਪਰ ਪਹਿਲੇ ਨੀ ਹੁੰਦੇ ਸੀ। ਐਵੇਂ
ਹਾਂਜੀ, ਪਹਿਲੇ ਕਿੱਥੇ ਪਹਿਲੇ ਤੁਹਾਨੂੰ ਪਤਾ ਪਹਿਲੇ ਸਭ ਕੁ ਕਾਰ ਦੇ ਵਿੱਚ ਇੱਕ ਕਾਰ ਦੇ ਵਿੱਚ ਨਾ ਇੱਕ ਹੀ ਫੋਨ ਹੁੰਦਾ।
ਤੇ ਇੱਕ ਹੀ ਫੋਨ ਆਦਾ ਸੀ। ਉਹ ਬਟਨਾ ਵਾਲਾ ਨੋਕੀਆਂ ਦਾ।
ਹਾਂਜੀ, ਉਹਦੇ ਟਾਈਮ ਤੇ ਨਾ ਕੋਈ ਇਨਾ ਸਮਝਦਾ ਸੀ। ਨਾ ਹੀ ਇਨਾ ਕਰਦਾ ਸੀ। ਔਰ ਅਗਰ ਹੁਣ ਜੇ ਕੋਈ ਕਰਦਾ ਵੀ ਹੈ ਨਾ ਅੱਜ- ਕੱਲ੍ਹ ਤੁਸੀਂ ਮੰਨੋਗੇ ਘਰਾਂ- ਘਰਾਂ ਦੇ ਵਿੱਚ ਫੋਨ ਹੈਗੇ ਨੇ। ਕੋਈ ਘਰ ਐਸਾ ਨਹੀਂ ਹੈ ਜਿੱਥੇ ਫ਼ੋਨ ਨਾ ਹੋਵੇ।
ਉਹ ਵੀ ਛੋਟੇ ਛੋਟੇ ਬੱਚੇ, ਉਹ ਵੀ ਛੋਟੇ ਛੋਟੇ ਬੱਚੇ ਚਲਾਉਂਦੇ ਨੇ ਫੋਨ।
ਬਿਲਕੁਲ ਜੀ ਬਿਲਕੁਲ ਉਹ ਇੱਕ- ਇੱਕ ਘਰ ਦੇ ਵਿੱਚ ਨਾ ਚਾਰ- ਚਾਰ ਪੰਜ- ਪੰਜ ਮੈਂਬਰ ਨੇ ਤੇ ਚਾਰਾਂ ਪੰਜਾਂ ਕੋਲ ਫ਼ੋਨ ਹੈਗਾ ਕੋਈ ਮੈਂਬਰ ਐਸਾ ਨਹੀਂ ਹੈ ਜਿਹਨਾਂ ਕੋਲ ਫੋਨ ਨਹੀਂ ਹੈ।
ਸਹੀ ਗੱਲ ਏ ਔਰ ਰਿਚਾਰਜ ਵੀ ਅਲੱਗ -ਅਲੱਗ ਹੁੰਦਾ ਏ।
ਬਿਲਕੁਲ ਜੀ ਬਿਲਕੁਲ ਔਰ ਜਿਨਾਂ ਦੀ ਫੈਮਿਲੀ ਵੱਡੀ ਹੈਗੀ। ਉਹ ਵਾਈਫਾਈ ਲਗਵਾ ਲੈਂਦੇ ਨੇ। ਹਨਾ, ਉਹਨਾਂ ਨੂੰ ਸਹੀ ਰਹਿ ਜਾਂਦਾ। ਪਰ ਜਿਨਾਂ ਦੇ ਹੁਣ ਛੋਟੇ ਹੈਗੇ ਨੇ ਉਹ ਕੀ ਕਰਨਗੇ। ਹੁਣ ਸਾਡੇ, ਤੁਸੀਂ ਮੰਨੋਗੇ ਸਾਡੇ ਵੀ ਘਰ ਦੇ ਵਿੱਚ ਕਮ ਸੇ ਕਮ ਤਿੰਨ-ਚਾਰ ਫੋਨ ਹੈਗੇ ਨੇ। ਔਰ ਚਾਰਾਂ ਦੇ ਫੋਨ ਤੇ ਲੱਗ- ਲੱਗ ਚਾਰ ਰੀਚਾਰਜ ਹੁੰਦਾ ਵੇ। ਮੈਂ ਆਪਣਾ ਅਲਗ ਕਰਾਂਉਦੀ ਏ, ਮੇਰੇ ਹਸਬੈਂਡ ਅਲਗ ਕਰਾਉਂਦੇ ਨੇ, ਔਰ ਦਿਓਰ ਅਲਗ ਕਰਾਉਂਦਾ ਜੇ, ਔਰ ਮੰਮੀ ਭਾਈ ਦਾ ਆਪਣਾ ਲਗ ਕਰਾਂਦੇ, ਮੰਮੀ ਖਾਲੀ ਕੋਲਿੰਗ ਵਾਲਾ ਕਰਾਂਂਦੇ ਨੇ ਪਰ ਉਹਨਾਂ ਦੀ ਵੀ ਕੋਲਿੰਗ ਮਹਿੰਗੀ ਹੁੰਦੀ ਹੈ। ਇਸਤੋਂ ਵਧੀਆ ਤੇ ਫੇਰ ਬੰਦਾ ਨੈੱਟ ਵਾਲਾ ਵੀ ਨਾਲ ਹੀ ਕਰਾਵੇ ਚਲੋ, ਟੈਕਸਟ ਮੈਸੇਜ ਉੱਥੇ ਜਾਏਗਾ, ਜ਼ਾਦਾ ਨਾ ਈ ਸਹੀ ਤੇ।
ਸਹੀ ਗੱਲ ਹੈ।
ਏ ਚੀਜ਼ ਐ, ਹੁਣ ਉਹ ਮੰਮੀ ਵੀ ਜ਼ਿਆਦਾਤਰ ਆਪਣੀ ਭੈਣਾਂ-ਭੂਣਾ ਨੂੰ ਕਰਦੇ ਨੇ। ਔਰ, ਸਾਡਾ ਤੁਸੀਂ ਮੰਨੋਗੇ ਅਗਰ ਵੀਡੀਓ ਤੇ, ਇੰਸਟਾਗ੍ਰਾਮ ਤੇ ਜਾਂ ਫੇਸਬੁੱਕ ਕੇ ਵੀਡੀਓ ਸਕਰੋਲ ਨਾ ਕਰੋ, ਤਦ ਤੱਕ ਸਕ ਹਾਡੇ ਹੱਥ ਵੀ ਨੀ ਟਿਕਦੇ ਹੈਗੇ, ਔਰ ਨਿਆਣੇ ਐ, ਉਹਨਾਂ ਨੂੰ ਵੀ ਫੋਨ ਚਾਹੀਦਾ ਈ ਚਾਈ
ਫੋਨ ਬਗ਼ੈਰ ਤਾਂ ਟਿਕਦੇ ਈ ਨੀ ਬੱਚੇ ਵੀ, ਇਹਨਾਂ ਨੂੰ ਵੀ ਫੋਨ ਦੋ। ਫੋਨ ਦੋ ਤੇ ਰੋਟੀ ਖਾਣਗੇ, ਐਵੇਂ ਕਰਦੇ ਨੇ ਅੱਜ- ਕੱਲ ਦੇ ਬੱਚੇ।
ਗੱਲ ਤੁਸੀਂ ਮੰਨੋਗੇ, ਨਿੱਕੇ-ਨਿੱਕੇ ਬੱਚਿਆਂ ਨੂੰ ਐਨਕਾਂ ਕਿਉਂ ਲੱਗੀਆਂ ਨੇ, ਐਹੀ ਰੀਜ਼ਨ ਕਰਕੇ ਲੱਗੀਆਂ ਨੇ। ਕਿ ਐਹ ਜਿਵੇਂ ਛੋਟੇ ਹੁੰਦੇ ਤੋਂ ਹੀ ਫ਼ੋਨ ਵੇਖਣ ਲੱਗ ਜਾਂਦੇ, ਅੱਜ- ਕੱਲ ਕਈ ਪੇਰੈਂਟਸ ਐਸੇ ਹੈਗੇ ਨੇ ਕਿ ਜੋ ਨਾ ਆਪਣਾ ਕੰਮ ਕਰਨ ਦੇ ਪਿੱਛੇ ਬੱਚਿਆਂ ਨੂੰ ਫੋਨ ਦੇ ਦਿੰਦੇ ਨੇ ਉਹ ਜੇੜਾ ਕਹਿੰਦੇ ਨੀ, ਨਾਨੀ ਮੋਰਨੀ, ਨਾਨੀ ਤੇਰੀ ਮੋਰ ਨੂੰ ਮੋਰ ਲੈ ਗੇ ਨੇ, ਤੇ ਇੱਕ ਉਹ ਮਿੱਠੂ- ਮਿੱਠੂ ਮਿੱਠੂ, ਉਹਨਾਂ ਨੂੰ ਗਾਂਦੇ ਗਾਉਂਦੇ ਸਾਡੇ ਆਪਣੇ ਮੂੰਹ ਦੇ ਉੱਤੇ ਚੜ੍ਹ ਜਾਂਦਾ ਵੈ, ਪਰ ਇਹ ਕਿ ਕਿੱਥੇ ਟਲਦੇ ਨੇ, ਇਹਨਾਂ ਨੂੰ ਬਸ ਫੋਨ ਹੀ ਚਾਈਦਾ ਨੇ, ਇੱਕ ਨਾਨੀ ਮੋਰ ਨੀ‌ ਮਿੱਠੂ -ਮਿੱਠੂ, ਇੱਕ ਲੱਕੜੀ ਕਾਠ। ਟੀ, ਪਹਿਲੇ ਐਵੇਂ ਹੁੰਦਾ ਸੀ, ਹਾਂਜੀ ਪਹਿਲੇ ਨਾ ਪੇਰੈਂਟਸ ਲੋਰੀ ਗਾ ਦਿੰਦੇ ਸੀਗੇ, ਲੋਰੀ ਹੁੰਦੀ ਜੇ, ਲੋਰੀਆਂ ਗਾ ਦੇਣੀਆਂ ਬੱਚੇ ਸੋ ਜਾਣ। ਯਾ ਪੈਲ਼ੀ ਪੌੜੀ ਦਾ ਪਾਠ ਕਰ ਦੇਣਾ, ਨਹੀਂ ਤੇ ਕਿਰਤ ਦਿਨ ਸੁਹੇਲਾ ਰਾਤ ਵੇਲੇ ਕਰਕੇ, ਬੱਚੇ ਨੂੰ ਤਾਂ ਸੁਲਾਉਣਾ, ਔਰ ਬੱਚੇ ਨੇ ਸਾਰੀ ਰਾਤ ਨੀ ਹਿੱਲਣਾ। ਔਰ, ਦਿਨੇ ਵੀ ਉਹਨੂੰ ਅਗਰ ਲਗਾ ਲਓ, ਪੇਰੈਂਟਸ ਨੇ ਕੰਮ ਕਰਨਾ। ਸਵੇਰੇ ਚਾਰ ਵਜੇ, ਪੰਜ ਵਜੇ ਉੱਠ ਕੇ ਆਪਣਾ ਕੰਮ ਨਿਬੇੜ ਲੈਨਾ। ਔਰ, ਤਦ ਤੱਕ ਨਿਆਣੇ ਸੁੱਤੇ ਹੋਣੇ, ਗਿਆਰਾਂ ਵਜੇ ਤੋਂ ਬਾਅਦ, ਤੁਹਾਨੂੰ ਪਤਾ ਈ ਐ ਦਸ, ਗਿਆਰਾਂ ਵਜੇ ਤਾਂ ਵੈਸੇ ਸੇ ਹਰ ਇੱਕ ਬੱਚੇ ਦਾ ਟਾਈਮ ਹੁੰਦਾ ਉੱਠਣ ਦਾ, ਤੇ ਉਹਨੇ ਉੱਠਣਾ ਤੇ ਉਸ ਤੋਂ ਬਾਅਦ ਤੱਕ ਤੇ ਮਾਂ ਪਿਓ ਵੇਲੇ ਹੀ ਹੋ ਜਾਂਦੇ ਨੇ, ਕੋਈ ਐਸਾ ਕੰਮ ਨੀ ਜੇੜਾ ਨਈ ਕਰਨ ਵਾਲਾ ਹੁੰਦਾ।
ਪਰ ਹੁਣ ਤੇ ਟਿਕਦੇ ਹੀ ਨੀ, ਬੱਚੇ ਵੀ ਬਿਨਾਂ ਫੋਨ ਤੋਂ ਟਿਕਦੇ ਹੀ ਨੀ।
ਫੇਰ ਉਹੀ ਤਾਂ ਗੱਲ ਐ ਨਾ, ਕਿ ਮਾਂ ਪਿਓ ਨੇ ਆਦਤ ਹੀ ਇਵੇਂ ਦੀ ਪਾ ਦਿੱਤੀ ਹੁੰਦੀ ਜੇ। ਆਪਣਾ ਕੰਮ ਕਰਨ ਦੇ ਪਿੱਛੇ ਬੱਚਿਆਂ ਨੂੰ ਫੋਨ ਦੇ ਦੇਣਾ, ਉਹਨਾਂ ਨੂੰ ਬਿਠਾਏ ਰੱਖਣਾ। ਫੇਰ ਉਹਨਾਂ ਨੂੰ ਅੱਜ- ਕਲ ਫੋਨ ਤੇ, ਫੋਨ ਦੇ ਬਿਨਾਂ ਹਾਂਜੀ, ਉਹ ਫੋਨ-ਫੋਨ-ਫੋਨ, ਫੋਨ ਦੇ ਬਿਨਾਂ ਇਹਨਾਂ ਨੂੰ ਕੰਮ ਈ ਹੈਨੀ ਗਾ ਔਰ ਜਿਸ ਘਰ ਦੇ ਵਿੱਚ ਇੱਕ ਫੋਨ ਹੋਏਗਾ, ਉਹਨਾਂ ਲਈ ਤਾਂ ਬਹੁਤ ਹੀ ਮੁਸ਼ਕਿਲ ਹੈਗਾ ਇਹ।
ਸਹੀ ਗੱਲ ਐ
ਫੋਨ ਨਾ ਦੋ ਤੇ ਪਟੋਕਾ ਚਾਲੂ ਹੋ ਜਾਂਦਾ ਜੇ, ਰੋਣਾ ਚਾਲੂ ਕਰ ਦਿੰਦੇ ਨੇ ਔਰ ਰੋਂਦੇ ਵੀ ਇੰਨਾ ਗੰ ਹੈਗਾ ਜੀ, ਕੋਈ ਕਹਿ ਨੀ ਸਕਦਾ, ਉਹ ਬਿਲਕੁਲ ਜੀ ਬਿਲਕੁਲ ਅੱਗੇ ਤੁਸ ਤੁਸੀਂ ਮੰਨੋਗੇ, ਮੇਰੇ ਦਿਓਰ ਦਾ ਵਿਆਹ ਸੀ, ਤੇ ਮੇਰਾ ਮੁੰਡਾ ਹੈਗਾ ਸੀ। ਸੀ ਡੇਢ ਦੋ ਸਾਲ ਦਾ, ਉਹਨੂੰ ਮੈਂ ਨਵਾਉਣ ਲੱਗੀ ਬਾਲਟੀ ਅੱਗੇ ਕਰਕੇ ਮੈਂ ਪਾਣੀ ਭਰਿਆ ਮੈਂ ਕਿਹਾ ਚੱਲਣ ਇਹਨੂੰ ਨਵਾ ਦਿੰਦੀ। ਉਹਨੇ ਕੀ ਕੀਤਾ, ਉਹ ਫੋਨ ਹੱਥ ਦੇ ਵਿੱਚ ਫੜਿਆ ਉਹਨੇ ਸਿੱਧਾ ਬਾਲਟੀ ਦੇ ਵਿੱਚ ਧੋਤਾ। ਚਲੋ ਫੋਨ ਦਾ ਵੀ ਕੰਮ ਹੋ ਗਿਆ, ਇਹਨਾਂ ਨੂੰ ਫੋਨ ਦੇਣਾ ਵੀ ਕੋਈ। ਚੰਗੀ ਗੱਲ ਨੀ ਹੈਗੀ।
ਨਾ-ਨਾ।
ਔਰ ਤੁਸੀਂ ਮੰਨੋਗੇ ਪੈਲੇ ਟਾਈਮ ਇੰਨੇ ਅੱਛੇ ਹੁੰਦੇ ਸੀ ਨਾ ਇੰਨੇ ਚੰਗੇ ਹੁੰਦੇ ਸੀ। ਕੀ ਪੈਲੇ ਨਾ ਇੱਕ ਜੋ ਪੈਲੇ ਜੋ ਟਾਈਮ ਹੁੰਦਾ ਸੀ, ਐਦੇ ਤੇ ਨਾ ਚਿੱਠੀ ਜਾਂਦੀ ਹੁੰਦੀ ਸੀ। ਕਾਰ ਚਿੱਠੀ ਹਾਂਜੀ, ਚਿੱਠੀ ਪਾਣੀ ਤੇ ਔ ਜਾਣੀ। ਤੇ ਉਸ ਤੋਂ ਬਾਦ ਜਿਵੇ ਐ ਜੇੜੇ ਆਂਦੇ ਨੀ ਡਾਕ ਘਰ ਹੁੰਦੇ ਨੇ, ਐਥੇ ਜਾਣੀ ਚਿੱਠੀ ਯਾ ਫਿਰ ਜਿਨ੍ਹਾਂ ਦੇ ਲੋਕਲ ਨੇ ਓ ਕਬੂਤਰ ਭੇਜ ਦਿੰਦੇ ਸੀਗੇ। ਡਾਕ ਘਰ ਜਾਦਾ ਵਧੀਆ ਹੁੰਦਾ ਸੀ ਚਿੱਠੀ ਇੱਥੋਂ ਲਿਖ ਕੇ ਡਾਕ ਘਰ ਡਾਕੀਏ ਨੂੰ ਦੇਣੀ ਅੱਗੋਂ ਉਨੇ ਜਾ ਕੇ ਪੈਲੇ ਡਾਕ ਘਰ ਦੇਨੀ ਅਗੋ ਡਾਕੀਏ ਨੇ ਜਾ ਕੇ ਕਾਰ ਦੇਨੀ ਔਰ ਅੱਜ ਕੱਲ ਫੋਨ ਐਸੀ ਚੀਜ਼ ਏ ਜਰਾ ਜੀ ਗੱਲ ਹੁੰਦੀ ਏ ਨਾ ਚਾਏ ਕੁੜੀ ਐ ਤੇ ਚਾਏ ਮੁੰਡਾ ਅਪਣੇ ਮਾਂ ਪਿਓ ਨੂੰ ਨਾਲੇ ਸਾਰੀ ਗੱਲ ਕਰ ਦਿੰਦੇ ਨੇ ਔਰ ਅੱਜ ਕੱਲ ਤਾਨੂੰ ਪਤਾ ਫਿਰ ਰਿਸ਼ ਰਿਸ਼ਤੇ ਕਿੱਥੇ ਟਿਕਦੇ ਨੇ।
ਨੀ ਟਿਕਦੇ ਨਾਲੇ ਫੋਨ ਤੇ ਪਾ ਦਿੰਦੇ ਨੇ ਲੋਕੀ।
ਪੈਲੇ ਵੀ ਚਲੋ ਫੋਨ ਅਗਰ ਉਨਾਂ ਦਾ ਆ ਵੀ ਗਿਆ ਨਾ ਚਿੱਠੀ ਚਲੋ ਪਾਈ ਏ ਚਿੱਠੀ ਜਾਂਦੇ ਪੈਂਦੇ ਟਾਈਮ ਲੱਗਣਾ। ਤੇ ਤਦ ਤੱਕ ਨਾ ਮਹੋਲ ਸ਼ਾਂਤ ਹੋ ਜਾਣਾ।
ਹੁਣ ਤੇ ਸੈਕਿੰਡ ਲੱਗਦਾ ਏ ਇੱਕ ਸੈਕਿੰਡ।
ਹੋ ਪੈਲੇ ਨਾ ਜਿਸ ਟਾਈਮ ਚਿੱਠੀ ਜਾਣੀ ਤਦ ਤੱਕ ਸਾਰੀ ਠੰਡੀ ਹੋ ਜਾਣੀ ਮਾਂ ਪਿਓ ਨੇ ਆਣਾ ਤਦ ਤੱਕ ਲੜਾਈ ਲੜ ਜੋ ਵੀ ਝਗੜਾ ਹੁੰਦਾ ਨਾ ਸਾਰਾ ਸੋਲਵ ਹੋ ਜਾਂਦਾ ਸੀ ਪੈਲੇ ਐਨੀ ਦਿੱਕਤ ਪਤਾ ਨੀ ਸੀ ਹੁੰਦੀਆਂ, ਅੱਜ ਕੱਲ ਫੋਨ ਕਰੋ ਫੋਨ ਬਾਦ ਚ ਪਹੁੰਚਣਾ ਮਾਂ ਪਿਓ ਪੈਲੇ ਖੜੇ ਹੋ ਜਾਂਦੇ ਨੇ।
ਸਈ ਗੱਲ ਐ।
ਔਰ ਅੱਜ ਗੱਲ ਤੁਸੀਂ ਮੰਨੋਗੇ ਦੇਖੋ ਤਾੜੀ ਤੇ ਦੋਨਾਂ ਹੱਥਾਂ ਨਾਲ ਵੱਜਦੀ ਚਾਹੇ ਕੁੜੀ ਵਾਲੇ ਨੇ ਚਾਹੇ ਮੁੰਡੇ ਵਾਲੇ ਨੇ ਘੱਟ ਕੋਈ ਵੀ ਨੀ ਹੁੰਦਾ, ਦੇਖੋ ਪੈਲ ਕੋਈ ਕਰਦਾ ਨੀ ਗਾ ਦੂਜ ਕੋਈ ਛੱਡਦਾ ਨੀ ਜੇ। ਠੀਕ ਐ ਪੈਲ ਅਗਰ ਦੇਖੋ, ਸੋਰੇ ਕਰਨਗੇ ਤੇ ਫਿਰ ਦੂਜੇ ਕੁੜੀ ਜੇੜੀ ਐ ਬਗਾਨੀ ਉਹ ਕਿਵੇਂ ਛ ਛੱਡ ਦੇਗੀ ਚਲੋ ਅਗਰ ਕੁੜੀ ਨੇ ਗ਼ਲਤੀ ਕੀਤੀ ਫੇਰ ਮੁੰਡੇ ਆਲੇ ਵੀ ਨੀ ਛੱਡਣਗੇ, ਐ ਚੀਜ਼ ਹੁੰਦੀ ਜੇ।
ਸੀ ਗਾਲ ਏ, ਮੈਂ ਸੋਚਿਆ ਸੀ ਮੈਂ ਕਆ ਫੋਨ ਲਵਾਂਗੀ ਨਿਆ ਤੇ ਹੁਣ ਮੇਰਾ ਵੀਰ ਕੇਂਦਾ ਕਿ ਨਾ ਬੋਤ ਮਹੰਗੇ ਹੋ ਗੇ ਨੇ। ਫੋਨ ਤੇ ਪੰਜ-ਪੰਜ, ਛੇ-ਛੇ ਹਜ਼ਾਰ ਵੱਧ ਗਏ ਨੇ।
ਨੀ ਅਗਰ ਤੁਸੀਂ ਲੈਣਾ ਨਾ ਤਾਂ ਦੀਵਾਲੀ ਦੇ ਕੋਲ ਲੈਣਾ ਦੀਵਾਲੀ ਤੁਹਾਨੂੰ ਔਫਰ ਵੀ ਮਿਲੇਗੀ। ਔਰ ਔਦੇ ਨਾਲ ਕੋਈ ਗਿਫਟ ਵਗੈਰਾ ਵੀ ਮਿਲ ਜੇਗਾ। ਚੰਦ ਏਟੀ ਪਰਸੈ ਟੀ ਪਰਸੈਂਟ ਔਫ ਮਿਲੇਗਾ ਔਰ ਨਾਲੇ ਵਧੀਆ ਵੀ ਰਏਗਾ ਇੱਕ ਤੇ ਜਦੋਂ ਵੀ ਲੈਣਾ ਨਾ ਓ ਸਾਮਣੇ ਜਾ ਕੇ ਲੈਣਾ ਮਤਲਬ ਔਨਲਾਈਨ-ਔਨਲਾਈਨ ਕੁਛ ਨਾ ਔਡਰ ਕਰਨਾ ਜੇ।
ਨਾ-ਨਾ ਔਨਲਾਈਨ ਤੇ ਅਸੀਂ ਕਰਦੇ ਈ ਨੀ ਫੋਨ ਤੇ ਐ ਕ ਐਵੇਂ ਚੀਜ਼ ਏ ਜਿਨੂੰ ਵੇਖੇ ਬਿਨਾਂ ਨੀ ਲੈਣਾ ਚਾਈਦਾ।
ਬਿਲਕੁਲ ਜੀ ਬਿਲਕੁਲ। ਕਈ ਬੰਦੇ ਹੁੰਦੇ ਨੇ ਨਾ ਜੇੜੇ ਔਨਲਾਈਨ ਓਡਰ ਕਰ ਦਿੰਦੇ ਨੇ ਚਲੋ ਚੀਜ਼ ਅੱਛੀ ਏ ਵਧੀਆ ਜੇ ਤੇ ਅਸੀਂ ਔਡਰ ਕਰ ਲਿਆ ਅੱਜ ਤੁਸੀਂ ਮੰਨੋਗੇ ਅੱਜ ਨਾ ਅਹ ਪਿੱਛੇ ਸੀ ਨਾ ਮੈਂ ਪਰਫਿਊਮ ਮੰਗਵਾਏ ਸੀ ਵੋਕਾ ਦੇ ਅ ਸੀਗੇ ਥਾਏ ਐਕਵਾਰ, ਥਾਏਓਰ ਤੇ ਉਦੇ ਵਿੱਚ ਨਾ ਮਤਲਬ ਫਰੈਗਰੈਂਸ ਔਦੀ ਇੰਨੀ ਅੱਛੀ, ਇੰਨੀ ਅੱਛੀ ਇੱਕ ਤੇ ਅਸੀਂ ਦਿ ਤਾ ਸਾਮਣੇ ਵਾਲਿਆਂ ਨੂੰ। ਅਗੋਂ ਉਹਨਾਂ ਦੇ ਭਰਾ ਨੇ ਮਤਲਬ ਦਰਬਾਰ ਸਾਹਿਬ ਲੈ ਗਿਆ ਉਹ ਉਹਨੇ ਇੱਕ ਮੁੰਡੇ ਨੂੰ ਵਿਖਾਇਆ ਸੀ ਕਿ ਤੂੰ ਵੀ ਐ ਵੇਖ ਲਗਾ ਉਹਨੇ ਲਗਾ ਕੇ ਵੇਖਿਆ ਉਹਨੂੰ ਵੀ ਅੱਛਾ ਲੱਗਾ ਅਗੋਂ ਨੇ ਵੀ ਓਡਰ ਕਰਿਆ ਜੇ ਓਹਦਾ ਵੀ ਅੱਜ ਕੋਰੀਅਰ ਆਇਆ ਓਨੇ ਮੈਨੂੰ ਦਖਾਇਆ ਕਹਿੰਦਾ ਐ ਵੇਖੋ ਅਸੀਂ ਵੀ ਮੰਗਾਇਆ ਜੇ ਮੈਂ ਕਿਹਾ ਤੂੰ ਕਿੱਧਰੋਂ ਲਿਆ ਕਹਿੰਦਾ ਮੈਂ ਉਹਨਾਂ ਨੇ ਮੈਨੂੰ ਦਖਾਇਆ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਔਫ ਗ ਔਫ ਲੱਗੀ ਹੋਈ ਜੇ ਤੇ ਮੈਂ ਤਾਂ ਓਡਰ ਕਰਤਾ
ਹਾਂਜੀ
ਹਾਂਜੀ ਹਾਂਜੀ ਤੇ ਉਹਨੇ ਫਿਰ ਓਡਰ ਕਰਿਆ ਪਰ ਉਹਨੂੰ ਥੋੜ੍ਹਾ ਕੋਸਟਲੀ ਪੈ ਗਿਆ ਆ ਮੇਰਾ ਆਇਆ ਸੀ ਚਾਰ ਸੌ ਦੇ ਕੋਲ ਕੋਲ ਉਹਦਾ ਚਾਰ ਸੌ ਪੰਦਰਾਂ ਪਤਾ ਨੀ ਸ ਚਾਰ ਸੌ ਤੀਨ ਦੇ ਕੋਲ ਕੋਲ ਆਇਆ ਐ
ਅੱਛਾ
ਹਾਂਜੀ ਐ ਇਹ ਚੀਜ਼ਾਂ ਮੰਗਵਾ ਲੋ ਪਰ ਚਲੋ ਇਹਨਾਂ ਦੀ ਵੀ ਪਹਿਲਾਂ ਨੀਚੇ ਨਾ ਕੁਆਲਿਟੀ ਵੇਖ ਲਈ ਕਿੰਨੀ ਵਧੀਆ ਹੈਗੀ ਜੇ ਕਿੰਨੇ ਬੰਦਿਆਂ ਨੇ ਯੂਜ਼ ਕੀਤਾ ਐ ਨੀਚੇ ਸਾਰਿਆ ਦੀ ਡਿਟੇਲ ਦਿੱਤੀ ਹੁੰਦੀ ਜੇ
ਸਹੀ ਗੱਲ ਏ
ਅਸੀਂ ਤੇ ਆਪ ਜਦੋਂ ਵੀ ਲੈਂਨੇ ਆਂ ਨਾ ਤੇ ਅਸੀਂ ਵੇਖ ਕੇ ਹੀ ਲੈਂਨੇ ਆਂ ਅਸੀਂ ਬਿਨਾਂ ਦੇਖੇ ਕੋਈ ਚੀਜ਼ ਨੀ ਲੈਂਦੇ ਹੈਗੇ ਤੋਰਤ ਤੇ ਜਿਵੇਂ ਕੱਪੜਾ ਹੋ ਗਿਆ ਮੋਬਾਇਲ ਹੋ ਗੀ ਯਾ ਫਿਰ ਨਿਆਣਿਆਂ ਦਾ ਕੋਈ ਵੀ ਕੱਪੜਾ ਲੈਣਾ ਐ ਬਿਲਕੁਲ ਵੀ ਨੀ ਸਾਡੇ ਇੱਥੇ ਇੱਕ ਵਿਸ਼ਾਲ ਮੇਗਾ ਮਾਰਕੀਟ ਹੈਗੀ ਜੇ ਉੱਥੇ ਵੀ ਮਤਲਬ ਬਹੁਤ ਵਧੀਆ ਪ੍ਰਾਈਜ਼ ਵੀ ਜਿੰਨੇ ਬਨਾਇਆ ਵੇ ਐਨਾ ਵਧੀਆ ਰੇਟ ਹੈਗਾ ਨਾ ਐਨਾ ਵਧੀਆ ਕੱਪੜਿਆਂ ਤੋਂ ਲੈ ਕੇ ਉਹਨਾਂ ਨੇ ਉੱਤੇ ਸਾਰਾ ਸਮਾਨ ਰੱ ਹੋਇਆ ਜੇ
ਅੱਛਾ ਮੈਂ ਨਾ ਇੱਕ ਪਰਾਣਾ ਫੋਨ ਪੁੱਛਿਆ ਸੀ ਮਲਬ ਆਈਫੋਨ ਸੀ ਘੱਟ ਤੋਂ ਘੱਟ ਪਤਾ ਨੀ ਪੱਚੀ ਤੀਹ ਦਾ ਕਹਿੰਦਾ ਪਿਆ ਸੀ ਆਈਫੋਨ ਥਟੀਨ ਤੇ ਕਹਿੰਦਾ ਕਿ ਇਹ ਪੁਰਾਣਾ ਹੈਗਾ ਏ ਐਦੀ ਕੋਈ ਗਰੰ ਟੀ ਨੀ ਹੈਗੀ ਲੈਣਾ ਐ ਓ ਨਾ ਜਬ ਐਥੇ ਫੋਨ ਦੀ ਗਰੰਟੀ ਨੀ ਹੈਗੀ ਮੈਂ ਕੀ ਕਰਾਂਗੀ ਫੇਰ
ਬਿਲਕੁਲ ਜੀ ਉਹ ਤੇ ਹੈ ਈ ਏ ਨਹੀਂ ਅੱਜ ਕੱਲ੍ਹ ਪਤਾ ਕੀ ਗੱਲ ਏ ਅਗਰ ਚੀਜ਼ ਲੈਣੀ ਐ ਪਹਿਲੀ ਗੱਲ ਤਾਂ ਬੰਦਾ ਓਰੀਜਨਲ ਲਵੇ ਦੂਸਰੀ ਗੱਲ ਅੱਜ-ਕੱਲ੍ਹ ਸੈਕਿੰਡ ਹੈਂਡ ਦਾ ਫੈਦਾ ਨੀ ਅਗਲੇ ਨੇ ਵੇਚੀ ਉਹਤੇ ਵੀ ਕੋਈ ਕਮੀ ਹੋਣੀ ਤਾਂ ਹੀ ਉਨੇ ਵੇਚੀ ਏ
ਸਹੀ ਗੱਲ ਐ
ਐਵੇਂ ਈ ਅਸੀਂ ਪਤਾ ਕਰਕੇ ਆਏ ਸੀਗੇ ਉਨੇ ਨਾ ਕਿਹਾ ਵੀਹ ਪੱਚੀ ਹਜ਼ਾਰ ਦਾ ਬੋਲਿਆ ਸੀ ਲਾਸਟ ਹੈ ਵੀ ਕੇੜਾ ਥਰਟੀਨ ਪ੍ਰੋ ਤੇ ਉਨੂੰ ਅਸੀਂ ਪੁੱਛਿਆ ਕਿ ਵੀਰ ਜੀ ਇਹਦੇ ਚ ਮਤਲਬ ਐ ਜ ਤੁਸੀਂ ਦੇ ਰੇ ਓ ਇੰਨਾ ਸਸਤਾ ਦੇ ਰੇ ਓ ਇਦੇ ਚ ਕੋਈ ਤਾਂ ਦਿੱਕਤ ਹੋਏਗੀ ਕਹਿੰਦਾ ਹਾਂਜੀ ਮੈਂ ਕਿਹਾ ਕੀ ਦਿੱਕਤ ਏ ਕਹਿੰਦਾ ਏਦਾ ਨਾ ਫੇਸ ਆਈਡੀ ਨੀ ਐ
ਅੱਛਾ
ਹਾਂਜੀ ਕਹਿੰਦਾ ਫੇਸ ਆਈ ਡੀ ਉੱਡੀ ਹੋਈ ਏ ਫੇਰ ਮੈਂ ਕਿਹਾ ਉਦਾ ਫਾਇਦਾ ਈ ਕੀ ਏ ਸਾਰਾ ਕੰਮ ਈ ਫੇਸ ਆਈ ਡੀ ਨਾਲ ਐ ਤੇ ਅਸੀਂ ਐਵੇਂ ਬੇਫਜੂਲ ਲੈੱਲੀਏ ਤੇ ਕਿਆ ਫਾਇਦਾ ਉਸ ਚੀਜ਼ ਦਾ
ਕਿਸ਼ਤਾ ਤੇ ਲਲੋ ਕੋਈ ਦਿੱਕਤ ਨੀ ਏ ਪਰ ਨਈ ਚੀਜ਼ ਨਈ ਚੀਜ਼ ਈ ਹੁੰਦੀ ਏ
ਬਿਲਕੁਲ ਜੀ ਬਿਲਕੁਲ ਉਹ ਤੇ ਹੈ ਈ ਏ ਚਲੋ ਵਧੀਆ ਗੱਲ ਏ ਜੀ ਹੋਰ ਦੱਸੋ
ਬਸ ਠੀ ਏ
ਠੀਕ ਈ ਚਾਇਦਾ ਚਲੋ ਠੀਕ ਐ ਜੀ ਸਸ਼ਰੀਕਾਲ ਜੀ